ਹੈਲੋ
ਹਾਂਜੀ, ਸ਼ਸ਼ੀ ਕਾਲ ਜੀ।
ਹਾਂਜੀ, ਸ਼ਸ਼ੀ ਕਾਲ ਜੀ। ਹੋਰ ਭੈਣ ਜੀ ਠੀਕ-ਠਾਕ।
ਵਧੀਆ- ਵਧੀਆ ਮੈਮ। ਤੁਸੀ ਸੁਣਾਓ? ਠੀਕ ਓ?
ਹਾਂਜੀ-ਹਾਂਜੀ ਵਧੀਆ, ਅਸੀ ਵੀ ਵਧੀਆ ਹੋਰ ਠੀਕ-ਠਾਕ।
ਹਾਂਜੀ, ਠੀਕ-ਠਾਕ ਹੋਗੇ।
ਹੋਰ, ‌ ਬਾਹ ਕੁਛ ਨੀ ਵੇਹਲੇ ਬੈਠੇ ਥੋੜੀ ਦੇਰ ਫ੍ਰੀ ਹੋ ਕੇ ਮੈਂ ਕਿਹਾ ਚਲੋ ਫੋਨ ਲਗਾ ਲੈਣੇ ਆ ਭੈਣ ਜੀ ਨੂੰ। ਹਾਂਜੀ
ਬਸ ਮੈਂ ਵੀ ਫਰੀ ਬੈਠੀ ਹੋਈ ਸੀ ਤੁਹਾਡਾ ਕੋਲ ਆਇਆ।
ਅੱਛਾ, ਹੋਰ ਸਾਫ਼-ਸਫ਼ਾਈ ਕਰ ਲਈ ਆਪਣੀ ਘਰ ਦੀ।
ਹਾਂਜੀ ਸਭ ਹੋ ਗਈ ਸਾਫ਼-ਸਫ਼ਾਈ।
ਅੱਛਾ, ਠੀਕ ਏ, ਤੁਹਾਡੇ ਵੀ। ਤੁਹਾਡੇ ਵੀ ਇਧ ਉਧਰ ਗਲੀਆਂ ਸਾਫ਼ ਕਰਨ ਆਦੇ ਨੇ ਤੇ ਆਪਣਾ।
ਨਹੀਂ ਆਂਦੇ। ਨਾ ਬਹੁਤ ਗੰਦ ਰਹਿੰਦਾ ਇੱਥੇ ਕੂੜਾ ਜਮਾ ਕਰਕੇ ਰੱਖ ਦਿੰਦੇ ਨੇ।
ਹਾਂਜੀ, ਸਾਡੇ ਵੀ ਏਦਾਂ ਹੀ ਏਦਾਂ ਕਰਦੇ ਨੇ ਕੂੜਾ ਇਕੱਠਾ ਕਰਕੇ ਰੱਖ ਜਾਂਦੇ ਨੇ। ਫਿਰ ਉਹਦੇ ਦੇ ਮੱਖੀ, ਮੱ- ਛਰ ਬੱਚੇ ਬਿਮਾਰ ਹੁੰਦੇ ਨੇ। ਬਿਮਾਰੀਆਂ ਲੱਗ‌ ਜਾਂਦੀਆ ਨੇ। ਫਿਰ ਉਸ ਤੋਂ ਬਾਅਦ ਪਤਾ ਕੀ ਕਰਨੇ ਉਹ ਜਿਹੜੇ ਸਵੱਛ ਭਾਰਤ ਵਾਲੇ ਆਦੇ ਨੇ ਫਿਰ ਓਦੇ ਚ ਪਾਈਏ ਤੇ ਫੇਰ ਉਹ ਗੁੱਸਾ ਕਰਦੇ ਨੇ, ਕਹਿੰਦਾ ਨਹੀਂ ਮੈਡਮ ਜੀ। ਇਸਮੇ ਮਤ ਡਾਲੋ ਜੋ ਜਿਨੋ ਨੇ ਨਿਕਾਲਾ ਜੋ ਕੱਢੇ ਕੱਢ ਕੇ ਗਏ ਨੇ। ਉਹੀ ਚੱਕ ਕੇ ਲੈ ਕੇ ਜਾਣਗੇ। ਹਾਂਜੀ ਫਿਰ ਇਸ ਕਰਕੇ ਨਾ ਤੇ ਆਪਣਾ ਫਿਰ ਉਹ ਬੋਲਦੇ ਨੇ। ਫੇਰ ਆਪਾਂ ਪਾਦੇ ਹੀ ਨੀ ਫਿਰ ਆਪਾਂ ਕਈ ਵਾਰੀ ਹਨੇਰੇ ਇਸ ਵੇਲੇ, ਹਾਂਜੀ
ਸਫ਼ਾਈ ਵੱਲ ਦੇਖੋ ਗਲੀਆਂ ਚ ਦੇਖੋ ਕਿੰਨਾ ਗੰਦ ਹੁੰਦਾ ਏ। ਉਹ ਕੁੱ- ਕੁੱਤੇ ਖਲੇਰ ਦਿੰਦੇ ਸਾਰੇ। ਫਿਰ ਸੜਕਾਂ ਤੇ ਪੈਰਾਂ ਚ ਆਨਾ ਉਹੀ।
ਬਹੁਤ ਗੰਦਗੀ ਪਾ ਦਿੰਦੇ ਆ ਕੇ ਕਰੀਏ ਕਰੋ। ਸਾਡੇ ਵੀ ਏਦਾਂ ਹੀ ਕਰਦੇ ਨੇ। ਫਿਰ ਅਸੀ ਉਹ ਕੱਢ ਕੇ ਰੱਖ ਜਾਂਦੇ ਨੇ।
ਹਾਂਜੀ
ਫੇਰ ਆਪਣਾ ਜੀ ਆਪਾਂ
ਫੇਰ ਆਪਣਾ ਉਹ ਕਰਦੇ ਆ ਆਪਾਂ। ਫਿਰ ਹਨੇਰੇ ਸਵੇਲੇ ਆਪਾਂ ਹੀ ਬੱਚਿਆਂ ਨੂੰ ਕਹਿਣੇ ਵੀ ਚਲੋ। ਤੁਸੀ ਹੀ ਸੱਟ ਆਓ।
ਸੱਟ ਆਓ। ਦੇਖੋ ਹੋਰ ਆਪ ਹੀ ਸੱਟਣਾ ਦੇਖੋ, ਆਪਾਂ ਸ ਸਾਫ਼-ਸਫ਼ਾਈ ਰੱਖਾਗੇ ਤੇ ਸਾਡ ਹਾਂਜੀ।
ਸੱਟ ਕੇ ਆਓ ਜੋ ਉੱਧਰ ਥੋੜ੍ਹੀ ਜਿਹੀ ਦੂਰ ਤੇ ਡਸਟਬੀਨ ਲੱਗੇ ਹੋਏ ਨੇ।
ਹਾਂਜੀ।
ਫਿਰ ਉਹਦੇ 'ਚ ਆਪਣਾ ਪਾ ਕੇ ਰੱਖ ਆਣੇ ਹਾਂ ਆਪਾਂ।
ਹਾਂਜੀ ਹਾਂਜੀ। ਦੇਖੋ ਆਪ ਹੀ ਕਰਨਾ ਕਿਉਕਿ ਸਾਫ਼-ਸਫ਼ਾਈ ਰੱਖਣਾ ਬਹੁਤ ਜ਼ਰੂਰੀ ਏ ਦੇਖੋ ਆਪ ਸਾਨੂੰ ਬਿਮਾਰੀਆਂ ਲੱਗਣੀ, ਬੱਚਿਆਂ ਨੂੰ ਲੱਗਣੀਆਂ ਮੱਖ- ਖ ਮੱਛਰ ਆਣੇ ਡੇਂਗੂ ਮਲੇਰੀਆ ਹੋ ਜਾਣਾ ਕੱਲ੍ਹ ਬੱਚੇ ਛੋਟੇ ਹੋਏ। ਬਹੁਤ ਉਹ ਲੱਗਣਾ ਸਾਫ਼-ਸਫ਼ਾਈ ਬਹੁਤ ਜ਼ਰੂਰੀ ਏ ਦੇਖੋ ਅੱਜ ਕੱਲ ਦੇਖੋ ਕਿਤੇ ਵੀ ਸਾਫ਼ ਸਫ਼ਾਈ ਨੀ ਹੈਗੀ ਤੁਸੀਂ ਸਟੇਸ਼ਨ ਦੇਖੋ ਕਿੰਨਾ ਗੰਦ ਏ ਕਿੱਥੇ ਵੀ ਨੀ ਹੈਗੀ ਏ ਆ ਪਾਣੀ ਪੀ ਕੇ ਬੋਤਲਾਂ ਛੱਡਤੀ
ਬੋਤਲਾਂ ਛੱਡ ਦਿੰਦੇ ਨੇ ਲੇਜ ਖਾਧਾ ਜਾਂ ਕੁਰਕਰੇ ਖਾਧੇ। ਕੁਛ ਵੀ ਖਾਧਾ ਬੱਚੇ ਆਪਣਾ ਸੱਟ ਦਿੰਦੇ ਆ ਰਸਤੇ 'ਚ' ਏਨਾਂ ਈ ਖਲਾਰਾ ਉਹੀ ਉੱਡਦਾ ਫੇਰ ਘਰਾਂ 'ਚ' ਫਿਰ ਲੜਾਈਆਂ ਪੈਂਦੀਆਂ ਨੇ
ਲੜਾਈਆਂ ਪੈਂਦੀਆਂ ਦੇਖੋ ਇੱਕ ਦੂਜਿਆਂ ਨਾਲ
ਬੂਏ ਅੱਗੇ ਗੰਦ ਆ
ਗੰਦ ਆ ਗਿਆ ਦੇਖੋ। ਉਹਨਾਂ ਨੂੰ ਵੀ ਨੀ ਅੱਛਾ ਲੱਗਦਾ ਨਾ ਸਾਫ਼ ਸਫ਼ਾਈ ਸਭ ਰੱਖਦੇ ਨੇ ਦੇਖੋ ਨਹੀਂ ਚੰਗਾ ਲੱਗਦਾ ਕਿਸੇ ਨੂੰ ਵੀ ਗੰਦ ਰੱਖਣੇ ਬਾਹਰ
ਹੁਣ ਆਪਣਾ ਘਰ ਦੀ ਤੇ ਸਾਰੀ ਸਾਫ਼ ਸਫ਼ਾਈ ਕਰ ਦਿੰਦੀਆਂ ਨੇ ਬਾਹਰ ਦਾ ਕੋਈ ਕਰਦਾ ਨੀ ਆਪਣੇ ਇੱਥੇ ਤੱਕ ਤੇ ਅੱਧੇ ਲੋਕ ਸਾਡੇ ਇੱਧਰ ਤੇ ਇਹਨੇ ਆ ਕਿ ਆਪਣੇ ਬੂਹੇ ਅੱਗੋਂ ਵੀ ਸਾਫ਼ ਸਫ਼ਾਈ ਨੀ ਕਰਦੇ ਆ ਦੱਸੋ।
ਹਾਂਜੀ ਉਹ ਗਲਤ ਆ ਦੇਖੋ ਅੱਜ- ਕੱਲ੍ਹ ਜਮਾਦਾਰ ਵੀ ਆਉਂਦਾ ਨਾ ਝਾੜੂ ਮਾਰ ਇੱਕ ਕੱਚਰਾਂ ਉੱਥੇ ਰੱਖ ਜਾਂਦਾ ਐ।
ਕੇ ਰੱਖ ਜਾਂਦਾ ਫਿਰ ਚੱਕਣ ਦੋ- ਦੋ ਤਿੰਨ- ਤਿੰਨ ਦਿਨ ਆਉਂਦੇ ਨੀ ਹੈਗੇ ਫੇਰ ਕਰਕੇ ਫਿਰ ਤਾਂ ਹੀ ਤਾਂ ਬੱਚਿਆਂ ਨੂੰ ਫਿਰ ਬਿਮਾਰੀਆਂ ਲੱਗਦੀਆਂ ਨੇ ਉਹੀ ਮੱਖੀ ਮੱਛਰ ਬਾਹਰ ਕੂੜੇ ਤੇ ਬਹਿੰਦਾ ਵਾ ਫਿਰ ਉਹੀ ਮੱਖੀ ਮੱਛਰ ਆ ਕੇ ਘਰ ਖਾਣਿਆਂ ਤੇ ਵੀ ਬਹਿੰਦਾ ਏ।
ਖਾਣਿਆਂ ਤੇ ਬਹਦਾ ਦੇਖੋ ਸਭ ਤੋਂ ਵੱਡੀ ਚੀਜ਼
ਤੇ ਬਿਮਾਰ ਈ ਹੋ ਜਾਂਦੇ ਨੇ
ਬਿਮਾਰ ਹੋ ਜਾਂਦਾ ਡੇਂਗੂ ਮਲੇਰੀਆ ਹੋ ਜਾਂਦਾ ਬੱਚ ਬੱਚਿਆਂ ਨੂੰ ਫਿਰ ਹਾਂਜੀ ਬਸ ਵਧੀਆ ਤੁਸੀਂ ਸੁਣਾਓ। ਹਾਂਜੀ ਕਰ ਲਿਆ ਕਚੋਰੀ ਖਾਧੀ ਸੀ ਹੁਨੀ ਖਾਧੀ ਬਸ ਨਾਸ਼ਤਾ ਕਰ ਲਿਆ। ਹਾਂਜੀ ਮੈਂ ਘਰ ਹੀ ਬਣਾਣੀ ਆ।
ਅੱਛਾ ਤੇ ਵਧੀਆ ਗੱਲ ਕਚੋਰੀ ਬਣਾਉਣਾ ਅੱਛੀ ਗੱਲ ਹਾਂਜੀ- ਹਾਂਜੀ।
ਹੂ
ਬਸ ਸਾਡੇ ਬੱਚੇ ਕਈ ਵਾਰੀ ਘਰ ਬਣਵਾ ਲੈਂਦੇ ਨੇ ਨਾ ਪਸੰਦ ਆਏ।
ਹਾਂਜੀ ਘਰ ਦੀ ਜਿਹੜੀ ਨਾ ਟੇਸਟ ਬਹੁਤ ਅੱਛੇ ਲੇਕਿਨ ਬਾਜ਼ਾਰ ਦੀ ਟੇਸਟ ਚੋਦੀ ਹੈ ਫਿਰ ਵੀ ਘਰ ਦੀ
ਹਾਂਜੀ ਫਿਰ ਬਾਜ਼ਾਰ ਦਾ ਇਹ ਨੀ ਨਾ ਪਤਾ ਹੁੰਦਾ ਕਿ ਤੇਲ ਕਿਹੜਾ ਯੂ ਵਰਤਦੇ ਆ। ਕਿਹੜਾ ਨਹੀਂ। ਫਿਰ ਤਾਂ ਕਰਕੇ ਬਾਹਰ ਦੇ ਖਾਣੇ ਨਾਲ ਵੀ ਬੱਚਿਆਂ ਨੂੰ ਦਿੱਕਤ ਹੁੰਦੀ ਏ।
ਹਾਂਜੀ-ਹਾਂਜੀ।
ਲੋ ਸਾਡੇ ਇੱਧਰ ਦੇ ਸਵੱਛ ਭਾਰਤ ਵਾਲਾ ਆ ਗਿਆ ਕੂੜਾ ਨੇ ਆਲਾ ਅੱਜ 'ਤੇ ਆ ਗਿਆ ਕੱਲ ਵੀ ਨੀ ਆਇਆ ਆਹਾ।
ਸਹੀ ਗੱਲ ਐ।
ਘਰ ਵੀ ਦੋ ਦਿਨ ਇੱਕ ਦਿਨ ਨਾ ਆਏ ਬੱਚੇ ਖਾ-ਖਾ ਕੇ ਡਸ
ਦੇਖੋ ਹੁਣ ਸਾਡੇ ਆਸ-ਪਾਸ ਦੇਖੋ ਅਸੀਂ ਜਿੱਥੇ ਰਹਿ ਰਹੇ ਹਾਂ, ਪੜ੍ਹੋ ਅਸੀਂ ਦੇਖੋ ਬਾਹਰ ਗੰਦ ਸਾੜਦੇ ਜਾਂਦੇ ਸਾਰ ਅਸੀਂ ਕਿੰਨੀ ਵਾਰ ਕਿਹਾ ਵੀ ਛੋਟੇ ਬੱਚੇ ਹੈਗੇ ਨੇ ਬਾਹਰ ਛੱੜ ਦਿੰਦੇ ਨੇ, ਅੱਜ-ਕੱਲ੍ਹ ਕੂੜੇ ਲੈਣ ਵਾਲੇ ਵੀ ਨੀ ਆਉਂਦੇ ਪਏ ਨਾ।
ਹਾਂਜੀ, ਫਿਰ ਤਾਂ ਕਰਕੇ
ਹਾਂ ਸਾਫ਼-ਸਫ਼ਾਈ ਹਰ ਚੀਜ਼ 'ਤੇ ਦੇਖੋ ਗਲੀਆਂ ਕਿੰਨੀ ਗੰਦੀ ਆਉਂਦੀਆਂ।
ਗੱਲੀਆਂ ਕਿੰਨੀਆਂ ਗੰਦੀਆਂ ਨੇ ਬਸ ਕਹਿ ਤਾਂ ਦਿੰਦੇ ਨੇ
ਪਲਾਸਟਿਕ ਹਾਂਜੀ, ਪਲਾਸਟਿਕ ਦੀ ਬੋਤਲਾਂ ਦੇਖੋ ਕਿੱਦਾਂ ਸੁੱਟ ਤੇ ਹੁੰਦੀ ਐ, ਪਾਣੀ ਪੀ-ਪੀ ਕੇ ਸਟੇਸ਼ਨ 'ਤੇ ਦੇਖੋ ਕਿੰਨਾ ਬੁਰਾ ਹਾਲ ਐ।
'ਤੇ-ਤੇ ਬੜਾ ਬੁਰਾ ਹਾਲ ਹੁੰਦਾ ਭੈਣ ਜੀ, ਸ਼ਟੇਸਨ 'ਤੇ ਬੜਾ ਬੁਰਾ ਹਾਲ ਹੁੰਦਾ।
ਦੇਖੋ ਏਨ ਸਾਫ਼-ਸਫ਼ਾਈ ਕਿੱਥੇ ਵੀ ਨੀ ਹੈਗੀ, ਤੁਸੀਂ ਟ੍ਰਰੇਨ 'ਚ' ਵੀ ਦੇਖੋ
ਲੇਜ਼ ਖਾਂਦੇ ਨੇ ਬੱਚੇ ਕਰੂ ਕੁਰਕਰੇ ਖਾਂਦੇ ਨੇ, ਸਾਰਾ ਕੁੱਝ ਸੱਟੇ ਆਉਂਦਾ ਐ ਬਾਹਰ ਅਗਲਿਆਂ ਨੇ ਤਾਂ ਕਰਕੇ ਨਾਂ
ਸਾਫ਼-ਸਫੀ ਅੱਜ-ਕੱਲ ਟ੍ਰੇਨ 'ਚ' ਦੇਖੋ ਸ਼ੌਚਾਲਯ ਕਿੰਨਾ ਗੰਦਾ ਰਹਿੰਦਾ। ਕੋਈ ਨੀ ਰੱਖਦਾ, ਬਹੁਤ ਬਹੁਤ ਗੰਦਾ ਨਹੀਂ ਵੇਖਣ ਦੇ ਲਾਇਕ, ਜੇ ਅਸੀਂ ਉਹਦੇ 'ਤੇ ਬਹਿ ਵੀ ਜੇ ਨਾ ਸਾਨੂੰ ਇਨਫੈਕਸ਼ਨ ਹੋ
ਇਨਫੈਕਸ਼ ਨ ਹੋ ਜਾਂਦਾ ਅਗਰ ਬੱਚਿਆਂ ਨੂੰ ਲੈ ਕੇ ਜਾਓ, ਬੱਚਿਆਂ ਨੂੰ ਇਨਫੈਕਸ਼ਨ ਹੋ ਜਾਂਦਾ।
ਹਾਂ, ਗੰਦਗੀ 'ਤੇ ਬਹਿਣ ਨਾਲ ਦੇਖੋ ਕਿੰਨਾ ਉਹ
ਕਿੰਨਾ ਗੰ ਬਹੁਤ ' ' ਬਿਮਾਰੀਆਂ ਫੈਲਦੀਆਂ ਨੇ ਬੱਚਿਆਂ ਔਰ ਬਜ਼ੁਰਗਾਂ ਮਤਲਬ, ਸਭ ਤੋਂ ਜਿਆਦਾ 'ਤੇ ਬੱਚੇ ਔਰ
ਬਸ, ਬਜ਼ੁਰਗਾਂ ਨੂੰ ਚਾਹੀਦਾ ਦੇਖੋ ਅੱਜ-ਕੱਲ੍ਹ ਜਿਹੜੇ ਸਾਫ਼- ਸਫ਼ਾਈ ਅ ਆਪਣੇ ਸਰੀਰ ਦੀ ਵੀ ਨਹੀਂ ਰੱਖਦੇ ਲੋਕੀ
ਹਾਂਜੀ, ਪਰ ਧਿਆਨ ਨੀ ਨਾ ਦਿੰਦੇ ਆ,
ਨਾਂਦੇ, ਨਾਂਣਾ ਧੋਣਾ
ਨਾ-ਨਾ ਇੱਕ ਕੁੱਜਾਦਰ ਬਈਆ ਬੋਤ ਹੈਗਾ, ਉਹ ਪਾਨ ਸੁਪਾਰੀ ਜੀ ਖਾਂਦੇ ਰਹਿੰਦੇ ਨੇ, ਮੂੰਹ 'ਚ' ਪਾਉਦੇ ਨੇ ਉਹ ਥਾਂ-ਥਾਂ 'ਤੇ ਮਤਲਬ ਥੁੱਕਦੇ ਰਹਿੰਦੇ ਨੇ, ਉਹਦੀ ਸਮੈਲ ਬੜੀ ਗੰਦੀ ਆਂਦੀ ਐ।
ਗੰਦੀ ਆਂਦੀ, ਦੇਖੋ ਬਹੀਏ ਲੋਕ ਹੁੰਦੇ, ਜਿਹੜੇ ਟ੍ਰਰੇਨਾਂ ਵਿੱਚ ਬੈਠੇ
ਮੱਖੀ-ਮੱਛਰ ਸੋ ਬੈਨਦਾ ਏ, ' ' ਫੇਰ ਉਹੀ ਆ ਕੇ ਘਾਰ ਕੋਈ ਸਮਾਨ ਖੁੱਲ੍ਹਾ ਛੱਡ ਦੋ ਤਾਂ ਉਹਦੇ 'ਤੇ ਬਹਿ ਜਾਂਦੇ, ਫੇਰ ਬਿਮਾਰੀਆਂ ਲੱਗਦੀਆਂ ਨੇ।
ਪਾਣੀ 'ਚ' ਵੀ ਬਹਿ ਜਾਂਦੇ ਅਸੀਂ ਪੀਣਾ ਵੀ ਹੁੰਦਾ ਕੁਛ ਖਾਣਾ ਸਾਡਾ ਹੁੰਦਾ। ਖਾਣਾ ਬੱਚਿਆਂ ਦੇ ਖਾਣੇ 'ਤੇ ਬਹਿ ਜਾ
ਬੱਚਿਆਂ ਨੂੰ ਕਹਿਣੀ ਆਂ। ਮੈਂ ' ' ਸਾਰਾ ਸਮਾਨ ਖੱਜ ਕੇ ਰੱਖਿਆ ਕਰੋ। ਮੱਖੀ-ਮੱਛਰ ਬਹੁਤ ਆਉਂਦਾ, ਸਾਫ਼-ਸਫ਼ਾਈ ਬਹੁਤ ਜ਼ਰੂਰੀ ਏ, ਨਾਲੇ ਸਰੀਰ ਵੀ ਆਪਣਾ ਸਾਫ਼-ਸੁਥਰਾ ਰੱਖੋ, ਆਪ 'ਤੇ ਚਲੋ ਰੱਖਦੇ ਆ, ਸਾਡੇ ਬੱਚੇ ਵੀ ਰੱਖਦੇ ਨੇ ਕਈਆ ' ' ਕਈ ਕਿੰਨੇ-ਕਿੰਨੇ ਦਿਨ ਨਾਉਂਦੇ ਈ ਨੀ।
ਫਿਰ ਉਹ ਬਿਮਾਰੀਆਂ ਏਦਾਂ ਹੀ ਲੱਗ ਜਾਂਦੀਆਂ, ' ' ਕਈ ਲੋਗ ਚਲੋ ਕੰਮ ਕਰਕੇ ਆਂਦੇ, ਨਾਦੇ ਵੀ ਨੀ ਐ।
ਨਾਂਦੇ ਵੀ ਨੀ, ਅਸੀਂ ਹੁਣ, ਦੋ-ਦੋ, ਤਿੰਨ-ਤਿੰਨ ਵੇਰੀ ਦਿਨ 'ਚ' ਨਾਂਣੇ ਆ। ਸਾਡੇ ਬੱਚੇ ਵੀ ਪਹਿਲਾਂ ਸਵੇਰੇ ਉੱਠਣਗੇ, ਫਿਰ ਦੁਪਹਿਰੀ ਨਾਂਣਗੇ ਸਾਰਾ ਦਿਨ ਨਾਂਣਦੇ ਨੇ ਦੋ-ਦੋ, ਤਿੰਨ
ਆਪਲੀਸ, ਅਸੀਂ ਆਪਣਾ ਬੱਚਾ ਨੀ ਕਦੇ ਗੰਦਾ ਰੱਖਿਆ, ਸਾਨੂੰ ਨਾ, ਹਾਂਜੀ ਸਾਫ਼-ਸਫ਼ਾਈ ਦੇ ਈ ਹਾਂਜੀ, ਦੇਖੋ ਜਿੱਥੇ ਅਸੀਂ ਬਹਿਣਾ ਨਾ ਉੱਥੇ ਸਾਫ਼-ਸਫ਼ਾਈ ਕਰਕੇ ਹੀ ਬਹਿਣਾ ਐ, ਕਿਉਂਕਿ ਆਪਾਂ ਬਹਿਣਾ ਤੇ ਆਪ ਹੀ ਨਾ। ਬਿਮਾਰ ਤੇ ਆਪ ਆਪ ਹੀ ਹੋਣਾ ਏ ਨਾ, ਆਪ ਹੀ ਧਿਆਨ ਰੱਖਣਾ ਬੱਸ। ਹਰ ਚੀਜ਼ ਦਾ ਆਪ ਈ ਧਿਆਨ ਰੱਖਣਾ।
ਆਪਣੀ ਸਾਫ਼-ਸਫ਼ਾਈ ਦਾ, ਆਪਣੇ ਲਾਗੇ ਦਾ ਘਰ ਦਾ
ਹਾਂਜੀ ਦੇਖੋ, ਸਰਕਾਰ ਨੂੰ ਵੀ ਚਾਹੀਦਾ, ਦੇਖੋ ਸਾਰੇ ਸਫ ਸਫ਼ਾਈ ਕਰਵਾਣ ਦਾ, ਗਲੀਆਂ ਵਿੱਚ ਦੇਖੋ ਕਿੰਨਾ ਗੰਦ ਆ। ' ' ਕੋਈ ਨੀ ਦਿੰਦੀ ਸਰਕ ਘਰ ਅੱਜ-ਕੱਲ੍ਹ ਦੇਖੋ, ਜਮਾਂਦਾਰ ਵੀ ਆਉਂਦੇ ਨੇ ਬੋਕਰ ਮਾਰ ਕੇ ਚੱਲ ਜਾਂਦੇ ਬਸ ਕੂੜਾ ਇਕੱਠਾ ਕੀਤਾ, ਫਿਰ ਕੂੜੇ ਚੁ ਚੁੱਕਣ ਵਾਲੇ ਨੀ ਆਂਦੇ, ਚੁੱਕਦੇ ਵੀ ਨੀ ਹੁੰਦੇ। ਫਿਰ ਆਪ ਚੁੱਕ ਕੇ ਸੁੱਟ ਕੇ ਆਈਦਾ, ਅਸੀਂ ਕਹਿਣੇ ਚਲੋ ਸਾਡੇ ਨਾਲ ਦੂਜਾ ਨਾ ਬਿਮਾਰ ਹੋਵੇ ਸੀ।
ਸਾਡੇ ਵੀ ਅਸੀਂ ਵੀ ਆਪ ਹੀ ਸੁੱਟ ਕੇ ਆਂਣੇ ਹਾਂ, ਹੁਣ ਕੀ ਕਰੀਏ, ਕਈ ਵਾਰੀ ਆ ਜਾਂਦੇ ਨੇ। ਤੇ ਕਈ ਵਾਰੀ ਇਕੱਠਾ ਕਰਕੇ ਆਪਣਾ ਪਾ ਕੇ ਰੱਖਦੀ ਦਾ, ਮੈਂ ਕਿਹਾ ਚਲੋ ਬਈ ਫੇਰ ਆ ਜਾਣਾ। ਫਿਰ
ਧੂੰਆਂ ਅੰਦਰ ਸਾਰਾ ਧੂੰਆਂ।
ਹਾਂਜੀ, ਤੇ ਬੱਚੇ ਬੂਆ ਖੋ ਖੁੱਲਾ ਹੋਏ ਫਿਰ ਅੰਦਰ ਸਾਰੀ ਧੂੜ ਵਗੈਰਾ ਸਭ ਅੰਦਰ ਹੀ ਆਂਦੀ ਐ। ਫਿਰ ਸਾਰੀ ਗੰਦੀ ਆਉਂਦੀ ਹੈ। ਹਾਂਜੀ-ਹਾਂਜੀ, ਸਾਫ਼ ਸਫ਼ਾਈ ਦਾ ਦੇਖ ਖੁਝ ਬਹੁਤ ਜ਼ਰੂਰੀ ਐ, ਚਲੋ ਨਹੀਂ ਕਰਕੇ ਜਾਂਦੇ, ਫਿਰ ਅਸੀਂ ਤੇ ਕਿਸੇ ਨਾਲ ਕੀ ਮੱਥਾ ਮਾਰਨਾ, ਮੈਂ ਕਿਹਾ ਚਲੋ ਜੀ ਤੇ ਮੈਂ ਕਿਹਾ ਚਲੋ ਚਲੋ, ਤੁਸੀਂ ਇਕੱਠਾ ਕਰੋ, ਆਪਣਾ ਪਾ ਕੇ ਨਾਹਣੇ ਤੋਂ ਪਹਿਲਾਂ। ਥੈਲੇ 'ਚ' ਪਾ ਕੇ ਆਪਣਾ ਆਪ ਵੀ ਆਪਣਾ ਰੱਖ ਦਈਦਾ ਤੇ ਫੇਰ ਆਪਣਾ ਜਾਂਦੇ ਬੰਦਾ ਛੱ ਛੱਡ ਦਿੰਦਾ। ਹਾਂਜੀ-ਹਾਂਜੀ ਸਾਰਾ ਹੀ ਦੇਖਣਾ ਪੈਂਦਾ, ਹੁਣ ਕੀ ਕਰੀਏ। ਹੋਰ ਬਾਕੀ ਸਾਰੇ ਘਰ ਦੇ ਠੀਕ-ਠਾਕ ਆ? ਹਾਂਜੀ-ਹਾਂਜੀ, ਚਲੋ ਬਸ ਰਹਿ ਗਏ ਦੋ ਦਿਨ ਅੱਜ-ਅੱਜ ਦਾ ਦਿਨ ਆ, ਕੱਲ ਤੋਂ ਤੇ ਬੱਚਿਆਂ ਨੇ ਸਕੂਲ ਜਾਣਾ। ਉਹਨਾਂ ਦਾ ਵੀ ਧਿਆਨ ਰੱਖਣਾ ਪੈਣਾ।
ਅੱਛਾ-ਅੱਛਾ-ਅੱਛਾ।
ਹਾਂਜੀ-ਹਾਂਜੀ-ਹਾਂਜੀ।
ਠੀਕ ਐ ਚਲੋ, ਹਾਂ ਇੱਕ ਤਰੀਕ ਹੋ ਗਈ ਐ। ਬੱਚਿਆਂ ਦੇ ਸਕੂਲ ਖੁੱਲ ਗਏ।
ਬਸ ਕਰਨਾ ਤਾਂ ਪੈਂਦਾ ਈ ਆ, ਹੁਣ ਦੱਸੋ ਕੀ ਕਰੀਏ?
ਹਾਂ ਇਹ ਤੇ ਹੈਗਾ, ਚਲੋ ਕਰਨਾ ਪੈਂਦਾ ਬੱਚਿਆਂ ਨੂੰ।
ਗਲੀਆਂ 'ਚ ਨਾ ਇੰਨਾ ਗੰਦ ਪਿਆ ਐ ਨਾ ਇੰਨਾ ਗੰਦ ਥਾਂ-ਥਾਂ ਤੇ ਥਾਂ-ਥਾਂ ਤੇ ਲੋਕਾਂ ਦੇ ਬੂਹੇ
ਥਾਂ-ਥਾਂ ਤੇ ਲੋਕੀ ਪਤਾ ਕੀ ਕਰਦੇ ਬਹੁ ਬੋਕਰਾਂ ਮਾਰ ਕੇ ਬਾਹਰ ਸੱਡ ਦਿੰਦੇ ਆ ਚੁੱਕਦੇ ਨਹੀਂ। ਡਸਟਬਿਨ ਲਾ ਕੇ ਕੇ ਵੀ ਤੁਸੀਂ ਗਲੀਆਂ 'ਚ ਸਿਡਦੇ ਪਏ ਉ, ਡਸਟਬਿਨ ਕਿਸ ਕੰਮ ਦੇ ਤੁਹਾਡੇ। ਹਾਂਜੀ ਕੋਈ ਆਉਂਦਾ ਜਾਂਦਾ ਉਹਦੇ ਉੱਤੇ ਕੂੜਾ ਸਿਡ ਦਿੰਦੇ ਨੇ, ਵੇਖਦੇ ਹੀ ਨੀ।
ਫਿਰ ਉੱਥੇ ਹੀ ਗੰਦਗੀ ਪਾ ਦਿੰਦੇ ਨੇ।
ਗੰਦਗੀ ਬਹੁ
ਸ਼ਹਿਰਾਂ ਨੂੰ ਕਹਿੰਦੇ ਨੇ ਲੋਕ ਸ਼ਹਿਰ ਨੇ, ਪਰ ਸ਼ਹਿਰਾਂ 'ਚ ਤਾਂ ਬਹੁਤ ਜ਼ਿਆਦਾ ਗੰਦਗੀ ਐ ਬਹੁ
ਬਹੁਤ ਜ਼ਿਆਦਾ ਗੰਦਗੀ ਹੈ। ਇਸ ਸਾਈਡ ਦੇਖੋ ਤੁਸੀਂ ਮਿਨਅਮ ਪੰਜਾਬ ਸਾਈਡ ਦੇਖੋ ਸਾਰੀ ਗਲੀਆਂ ਗੰਦੀ
ਸਫ਼ਾਈ ਵਾਧੂਏ ਆਪਣੇ ਘਰ ਬੂਆ ਸਾਰਾ ਸਾਫ਼- ਸਫ਼ਾਈ ਰੱਖ
ਹਮ।
ਇੱਥੇ ਨੀ ਇੱਥੇ ਬੜੀ ਗੰਦਗੀ ਹੈਗੀ ਆ ਹਾਂਜੀ -ਹਾਂਜੀ।
ਹਮ ਹੋਰ ਸੁਣਾਓ, ਹਾਂਜੀ ਤੁਸੀਂ ਸੁਣਾਓ।
ਹਾਂਜੀ, ਆਣਾ ਭੈਣ ਜੀ ਕਦੀ ਚੱਕ
ਆਵਾਂਗੇ ਕੋਈ ਨਹੀਂ। ਲਾਵਾਂਗੇ-ਲਾਵਾਂਗੇ ਜ਼ਰੂਰ ਲਾਵਾਂਗੇ ਚੱਕਰ।
ਸਾਸ੍ਰੀ ਅਕਾਲ।
ਚੰਗਾ ਓਕੇ, ਸ਼ਸ੍ਰੀ ਅਕਾਲ ਜੀ।
ਸਾਸ੍ਰੀ ਕਾਲ।
ਸਾਸ਼੍ਰੀ ਅਕਾਲ।